ਹੈਲੋ।
ਹੈਲੋ।
ਹਾਂਜੀ, ਸਤ ਸ਼੍ਰੀ ਕਾਲ ਜੀ।
ਸਾ ਸ੍ਰੀ ਕਾਲ ਜੀ।
ਹੋਰ, ਠੀਕ ਹੋ ਜੀ?
ਹਾਂਜੀ, ਤੁਸੀਂ ਦੱਸੋ?
ਬੌਤ ਵਧੀਆ ਜੀ, ਬੌਤ ਵਧੀਅ ਆ ਹੋਰ ਘਰੇ
ਹਾਂਜੀ, ਹਾਂਜੀ-ਹਾਂਜੀ ਆਵਾਜ਼
ਓਕੇ ਜੀ, ਹਾਂਜੀ ਹੁਣ ਤੇ ਆ ਰੀ ਐ ਤੁਆਡੀ ਵਾਜ਼ ਬਿਲ ਕੁਲ ਸਾਫ, ਅੱਛਾ ਮੈਂ ਕੈ ਰੀ ਸੀਂ ਬੀ ਤੁਆਡੇ ਘਰ ਕੋਈ ਬੱਚੇ ਟਿਊਸ਼ਨ ਵਗੈਰਾ ਪੜ੍ਹਦੇ?
ਹਾਂਜੀ ਟਿਊਸ਼ਨ ਜਾਂਦਾ ਮੇਰਾ ਛੋਟਾ ਭਰਾ
ਅੱਛਾ ਜੀ ਠੀਕ ਹੈ ਕੇੜੀ ਕਲਾਸ ਚ ਨਾ
ਹਾਂਜੀ ਉਹ ਤਾਂ ਅ ਸਿਕਸਥ ਚੜਿਆ ਆ ਨਾ
ਠੀਕ ਏ ਜੀ ਠੀਕ ਏ ਤੇ ਮਤਲਬ ਕਿ ਟਿਊਸ਼ਨਸ ਵਗੈਰਾ ਅਲਗ ਟੀਚਰ ਹੈਗੀ ਜਾਂ ਸੇਮ ਸਕੂਲ ਵਾਲੀ ਟੀਚਰ ਹੈ
ਨਹੀਂ ਮਤਲਬ ਅਲੱਗ ਹੀ ਏ ਟੀਚਰ ਤਾਂ।
ਅੱਛਾ ਜੀ ਅਲੱਗ ਈ ਏ ਟੀਚਰ, ਮੈਂ ਨਾ ਐਕਚੁਲੀ ਆਪਣੇ ਨਾ ਆਪਣੇ ਬੱਚੇ ਨੂੰ ਪਾਣਾ ਸੀ। ਟਵੀਸ਼ਨ ਨਾ, ਤੇ ਕੀ ਕੇਂਦੇ ਨੇ ਮੈਂ ਕੇਆ ਚ ਪੁੱਛਾਂ ਮੈਨੂੰ ਤੁਹਾਡਾ, ਤਿਸੀਂ ਨੇ ਨਾ ਰੈਫਰੈਂਸ ਦਿੱਤਾ ਸੀ, ਤਾਡਾ ਨਾਮ ਲਿਤਾ ਸੀ। ਮੈਂ ਕੇਆ ਚੱਲ ਮੈਂ ਪੁੱਛਾਂ ਤਾਹਡੇ ਕੋਲੋਂ ਵੀ ਟਵੀਸ਼ਨ ਵਗੈਰਾ ਪੜ੍ਹਦੇ ਨੇ ਕਿੱਥੇ? ਤੇ ਮੈਂ ਓਹੀ ਟੀਚਰ ਮਤਲਬ ਕਿ ਵਧੀਆ ਪੜਾਂਦੀ ਏ ਉਹ?
ਅੱਛਾ ਜੀ, ਅਵਾਜ਼ ਕੱਟ ਕੇ ਆ ਰਈ ਤੁਹਾਡੀ ਫੇਰ।
ਹੈਲੋ ਜੀ ਮੈਂ ਕੇਆ ਉਹ ਸਈ ਪੜ੍ਹਾਨਦੇ ਨੂੰ
ਹਾਂਜੀ ਕ ਕੌਣ? ਦੁਆਰਾ ਬੋਲਣਾ ਏਕ ਮਿੰਟ।
ਮੈਂ ਕੇਆ ਟਿਊਸ਼ਨ ਉਹ ਆਹ ਜਿਹਦੇ ਕੋਲ ਤੁਸੀਂ ਪੜ੍ਹਦੇ ਔ, ਆਪਣੇ ਅ ਮਤਲਬ ਕਿ ਬ੍ਰਦਰ ਤੁਆਡਾ ਪੜ੍ਹਦਾ ਏ, ਸਈ ਪੜ੍ਹਾਨਦੇ
ਹਾਂਜੀ, ਹਾਂਜੀ ਏਹ ਬੌਹਤ ਅੱਛਾ ਪੜ੍ਹਾਨਦੇ ਨੇ, ਤੁਆਡਾ ਬੱਚਾ ਮਤਲਬ ਐਚ ਬੀ ਐਸ ਸੀ ਬੋਰਡ ਦਾ ਏ?
ਹਾਂ ਨੀ ਸੀ ਬੀ ਐਸ ਈ ਬੋਰਡ ਦਾ ਏ।
ਸੀ ਬੀ ਐਸ ਈ ਏ ਫੇਰ ਤਾਂ ਟੂਊਸ਼ਨ ਮਤਲਬ ਅਲਗ ਕੀ ਚਾਈਦਾ ਹੈ ਉਹਨੂੰ ਬੋਹਤ ਵਧੀਆ ਆਲਾ ਚਾਹੀਦਾ ਹੈ। ਕਿਉਂਕਿ ਏਹ ਬੋਰਡ ਥੋੜੀ ਔ ਹੁਣ ਤੀ ਏ ਨਾ ਓਖੀ ਜੀ, ਹਾਂਜੀ ਟਫ ਹੁੰਦੀ ਆ। ਤਾਂ ਕਰਕੇ ਥੋੜਾ
ਮੈਂ ਤੁਹਾਨੂੰ ਪੁੱਛਦੀ ਵੀ ਸੀ ਨਾ, ਮੈਂ ਕੇਆ ਕੋਈ ਟਿਊਸ਼ਨ ਵਗੈਰਾ ਵੱਲਾਂ ਤੁਹਾਨੂੰ ਪਤਾ ਏ ਕਿੱਦਾਂ ਮਤਲਬ ਕਿ ਜੇਹੜੀ ਵਧੀਆ ਟੀਚਰ ਹੋਏ।
ਹਾਂਜੀ ਸ਼ਾਮ ਦੀ ਕਲੋਨੀ ਇੱਚ ਮਤਲਬ ਕਿ ਸਰ ਪਰਾਉਂਦੇ ਨੇ ਬੋਹਤ ਅੱਛਾ, ਉਹ ਮਤਲਬ ਪੇਪਰ ਤੋਂ ਪੇਹਲੇ ਹੀ ਕੋਸ਼ਨ ਦੱਸ ਦੇਂਦੇ ਆ ਕਿ ਏਹ ਕੋਸ਼ਨ ਆਣਾ ਆ ਪੇਪਰ ਇੱਚ ਪਰ ਐਚ, ਐਚ ਬੀ ਐਸ ਦੇ।
ਅੱਛਾ ਐਚ ਬੀ ਐੱਸ ਸੀ ਏ, ਠੀਕ। ਠੀਕ ਏ ਜੀ ਠੀਕ ਏ, ਏਹ ਕੇਹੜਾ ਬੋਰਡ ਹੋਏਆ, ਸਮਝ ਨੀ ਆਈ? ਜਿਵੇਂ ਸੀ ਬੀ ਐਸ ਈ ਤੇ ਦਿੱਲੀ ਬੋਰਡ ਹੈ। ਅੱਛਾ ਜੀ ਹਰਿਆਣਾ ਬੋਰਡ ਹੈ ਜੀ, ਠੀਕ ਏ ਠੀਕ ਏ। ਅੱਛਾ-ਅੱਛਾ ਹਾਂ।
ਦੇਖੋ ਇਨ੍ਹਾਂ ਨਾਗਿਆ ਨਾਲ ਚਿੱਪ ਰੇ, ਸਟੱਡੀ ਦੀ ਤਾਂ ਜ਼ਆਦਾ ਨਾਗੀ ਆਲੀ ਕੋਈ ਸਟੱਡੀ ਕਰਾਂਦੇ ਨੇ।
ਤੁਸੀਂ ਹਾਂਜੀ, ਜਿਵੇਂ ਤੁਸੀਂ ਹੁਣੇ ਕੇਆ ਕਿ ਬੀ ਸੀ ਬੀ ਐਸ ਈ ਬੋਰਡ ਥੋੜਾ ਔ ਖਾ ਹੈ ਥੋੜਾ ਉਹ ਟਫ ਹੈਗਾ ਏ। ਤੇ ਓਹਦੇ ਲਈ ਨਾ ਫਿਰ ਮੈਨੂੰ ਟਿਸ਼ਨਸ ਵਗੈਰਾ ਵੀ ਨਾ ਵਧੀਆ, ਅਪਣੇ ਬੇ ਬੇਟੇ ਨੂੰ ਨਾ ਰਖਵਾਣੀ ਹੈ ਨੀ, ਮੈਂ ਵੈਸੇ ਤੇ ਮੇਰੇ ਤੋਂ ਮੇਰੇ ਕੋਲੋਂ ਪਾੜ ਲੈਂਦਾ ਏ, ਪਰ ਹੁਣ ਜਿੱਦਾਂ-ਜਿੱਦਾਂ ਸਾਡ ਡੀ ਵੀ ਹੁਣ ਲਾਈਫ ਚ ਨਾ ਥੋੜੀ ਬਿਜ਼ੀ ਹੋ ਰਹੀ ਹੈ, ਡੇਲੀ ਕੁਛ ਕਾਮ ਵਗੈਰਾ ਕਿਉਂਕਿ ਮੈਂ ਹੁਣ ਕੱਪੜੇ ਵੀ ਸਟਿਚ ਕਰਦੀ ਆ ਨਾ, ਤੇ ਫਿਰ ਮੈਨੂੰ ਟਾਈਮ ਬੜਾ ਕਾ ਟ ਮਿਲਦਾ ਏ ਓਹਦੇ ਨਾਲ ਬੇਹਣ ਦਾ ਫਿਰ, ਤੇ ਕੀ ਕੇਂਦੇ ਨੇ ਮੈਂ ਕੇਆ ਚਲ ਟਿਊਸ਼ਨਸ ਵਗੈਰਾ ਹੋਏ ਬੰਦਾ ਬੱਚਾ ਸਕੂਲੋਂ ਪਾੜ੍ਹ ਕੇ ਆ ਜੇ, ਘੰਟਾ ਕੋ ਰੈਸਟ ਕਰਕੇ ਫੇਰ ਟਿਊਸ਼ਨ ਚਲਾ ਜੇ, ਫਿਰ ਮੈਂ ਟਿਊਸ਼ਨ ਪੁੱਛੀਆਂ ਜਾ ਕੇ ਤੇ ਉਹ ਨਾ ਅਲੱਗ-ਅਲੱਗ ਬੈਚ ਦੇ ਰਹੇ ਨੇ, ਜਿਵੇਂ ਹੁਣ ਤੁਹਾਨੂੰ ਪਤਾ ਹੋਣਾ ਅਲੱਗ-ਅਲੱਗ ਬੈਚ ਖੁੱਲ ਗਏ ਨੇ। ਇੰਸਟੀਟਿਊਟ ਵਗੈਰਾ ਨਾ ਅਕੈਡਮੀ ਵਗੈਰਾ ਖੁੱਲ ਗਏ ਨੇ, ਹਾਂ ਤੇ ਉਹਨਾਂ ਦੀ ਇੱਕ ਤੇ ਤੇ ਅਹ ਫੀਸ ਬੋਹਤ ਜਾਦਾ ਮਤਲਬ ਕੀ ਹੈਗੀ ਏ, ਮੈਨੂੰ ਬੋਹਤ ਜਾਦਾ ਲੱਗ ਰਹੀ ਏ। ਤੇ ਇੱਕ ਉਹ ਕੇਹ ਰਹੇ ਨੇ ਕਿ ਇੱਕ-ਇੱਕ ਸਬਜੈਕਟ ਅਸੀਂ ਪੜਾ ਸਕਦੇ ਹਾਂ, ਹੁਣ ਮੈਂ ਇੱਕ ਸਬਜੈਕ ਟ ਕਿੱਧਰੇ ਪਾਵਾਂ, ਇੱਕ ਸਬਜੈਕਟ ਕਿੱਧਰੇ ਪਾਵਾਂ, ਏਹ ਮੈਨੂੰ ਦਿੱ ਕਤ ਆ ਰਹੀ ਹੈ। ਮੈਂ ਇੱਕ ਹੀ ਟੀਚਰ ਚਾਂਦੀ ਆ, ਤਾਂ ਮੈਂ ਤੁਹਾਨੂੰ ਪੁੱਛ ਰਈ ਸੀ।
ਹਾਂਜੀ, ਜਿਵੇਂ ਮਤਲਬ ਕੀ ਤੁਆਡਾ ਬੱਚਾ ਈ ਸੀ ਜੋ ਅਸੀਂ
ਹਾਂਜੀ ਹਾਂ। ਹੈਲੋ
ਹੈਲੋ
ਮੈਂ ਕਿਆ ਜਿੱਦਾਂ ਹੁਨ ਮੈਨੂੰ ਤੁਸੀਂ ਦੱਸੋਗੇ ਵੀ ਇੱਕ ਹੀ ਸਬ ਜਾਰੇ ਸਬਜੈਕਟ ਪੜ੍ਹਾਨ ਵਾਲੀ ਇੱਕ ਈ ਟੀਚਰ ਮਿਲ ਜਏ ਤੇ
ਹਾਂਜੀ, ਓ ਤੇ ਟੀਚਰ ਬੋਤ ਹੁੰਦੀਆਂ ਨੇ ਮਤਲਬ ਕੀ ਤੁਸੀਂ ਕੀ ਦੇਖ ਸਕਦੇ ਹੋ ਕਿਦਰੇ ਵੀ ਤੁਸੀਂ ਮਤਲਬ ਸਕੂਲ ਦਾ ਕੋਈ-ਕੋਈ ਮੈਡਮ ਨੀ ਉਸੀ ਦੇ ਸਕੂਲ ਦੀ ਕੋਈ ਟੀਚਰ ਨੀ ਕੋਈ ਪੜੌਂਦੀ ਟਿਊਸ਼ਨ, ਤੁਸੀਂ ਓਨਾਂ ਕੋਲ ਈ ਗੱਲ ਕਰ
ਮਤਲਬ ਕਿ ਮੇਰੇ ਬੇਟੇ ਦੀ ਕਲਾਸ ਟੀਚਰ ਵੀ ਐ ਓ ਵੀ ਟਿਊਸ਼ਨ ਪੜ੍ਹਾਂਦੀ ਐ ਪਰ ਓ ਨਾ ਓਈ ਗੱਲ ਆ ਗਈ ਨਾ ਕੇ ਦੂਰ ਬੋਤ ਐ ਅਸੀਂ ਜਿੱਦਾਂ ਰੈਂਦੇ ਆਂ ਨਾ ਜਗਾਦ ਰੀ ਦੇ ਅੰਦਰ ਓ ਰੈਂਦੇ ਨੇ ਹੁੱਡਾ ਦੇ ਅੰਦਰ ਤੁਸੀਂ ਦੇਖੇਆ ਹੋਨਾ ਨਾਮ ਸੁਨੇਆ ਹੋਨੈ।
ਹਾਂਜੀ-ਹਾਂਜੀ-ਹਾਂਜੀ।
ਉਸ ਹਾਂਜੀ ਤੇ ਓ ਉਸ ਸਾਈਡ ਰੈਂਦੇ ਤੇ ਸਾਨੂੰ ਆਨ-ਜਾਨ ਬੜਾ ਮਤਲਬ ਕਿ ਦੂਰ ਪੈਂਦੈ।
ਹਾਂਜੀ ਓ ਤਾਂ ਹੈ ਫੇਰ, ਤੁਸੀ ਕਿਆ ਸੀ ਨਾ ਕੌਨ ਪੜ੍ਹਾਂਦਾ ਬਾਕੀ ਐਚ ਬੀ ਐਸ ਸੀ ਤੇ ਮੈਨੂੰ ਪਤਾ ਆ ਬਹੋਤ ਸੀ ਬੀ ਐੱਸ ਈ ਦੀ ਮੈਨੂੰ ਨੀ ਨੌਲੇਜ ਕਿਓਂਕਿ ਸੀ ਬੀ ਐੱਸ ਈ ਦਾ ਹੈਨਾ ਤੇ ਹਰ ਕੋਈ ਇੱਕ ਈ ਸਬਜੈਕਟ ਮੰਗਦਾ ਆ ਪੀ ਡੀ ਯਾ ਸਬਜੈਕਟ
ਹਾਂਜੀ ਹਾਂ ਸਈ ਕੈ ਰਏ ਓ, ਹਾਂਜੀ।
ਏਕ ਈ ਸਬਜੈਕਟ ਈ ਪੜ੍ਹਾ ਦੋ ਜੋ ਤੁਆਡੇ ਬੱਚੇ ਨੂੰ ਔਖਾ ਲੱਗਦਾ ਐ ਜੋ
ਓਨੂੰ ਤੇ ਵੈਸੇ ਔਖਾ ਤੇ ਮਤਲਬ ਕੇ ਮੈਥ ਈ ਚੋਰ ਮੈਂ ਇੰਗਲਿਸ਼ ਵਿੱਚ ਓਨੂੰ ਜ਼ਾਦਾ ਕਰਨਾ ਚਾਂਦੀ ਆਂ। ਬਾਕੀ ਤੇ ਓ ਸਬਜੈਕਟਾਂ ਵਿੱਚ ਬਿਲਕੁਲ ਠੀਕ ਹੈਗੈ। ਬਸ ਇੱਕ ਹੀ ਇੰਗਲਿਸ਼ ਔਰ ਇੱਕ ਮੈਥ ਐ ਦੋ ਸਬਜੈਕਟ ਓਨੂੰ ਥੋੜੇ ਔਖੇ ਲੱਗਦੇ ਨੇ।
ਅੱਛੇਆ।
ਹਾਂ ਤੇ ਮੈਂ ਵੀ ਖੁਦ ਨੂੰ ਵੀ ਦੇਖਦੀ ਆਂ ਨਾ, ਜਿਵੇਂ ਹੁਨ ਸ਼ੁਰੂ ਤੋਂ ਮੈਂ ਓਦਾ ਬੇਸ ਦੇਖ ਦੇਖਦੀ ਆ ਰਈ ਆਂ ਓਦਾ ਬੇਸ ਬੜਾ ਅੱਛਾ ਬਨੇਆ ਹੋਏਆ ਮੈਂ ਕੈ ਰਈ ਆਂ ਕਿੱਥੇ ਵਿੱਚ ਟੁੱਟ ਨਾ ਜਏ ਬਈ ਐ ਬੇਸ। ਹੈਨਾ, ਵੀ ਐ ਬੇਸ ਬਨੇਆ ਰਏ ਹੁਨ।
ਵੀ ਸ਼ੁਰੂ ਤੋਂ ਟੂਸ਼ਨ ਈ ਪੜ੍ਹਦਾ ਰਿਐ।
ਨਈ-ਨਈ ਟਿਊਸ਼ਨ ਨੀ ਮਤਲਬ ਕਿ ਸਕੂਲ ਟਿਊਸ਼ਨ ਤੇ ਮੈਂ ਹੁਨ ਸੋਚ ਰਈ ਆਂ। ਮੈਂ ਓਨੂੰ ਕੇ ਜੀ ਵੀ ਆਪ ਪੜ੍ਹਾਈ ਐ ਨਰਸਰੀ, ਨਰਸਰੀ ਟੂ, ਕੇ ਜੀ, ਫਸਟ
ਓਕੇ ਹਾਂਜੀ, ਹੁਨ ਟਿਊਸ਼ਨ ਪਰ ਤੇ ਫਿਰ ਤੁਸੀਂ ਬੇਸ ਤਾਂ ਹੋਰ ਬਿਕਾਰੋਗੇ ਮਤਲਬ ਸ਼ੁਰੂ ਤੋਂ ਬਿਨਾਂ ਟਿਊਸ਼ਨ ਤੋਂ ਆ ਰਿਆ ਨਾ ਤੇ ਤੁਸੀਂ ਹੁਨ ਓਨੂੰ ਕਿਉਂ ਮੈਥ ਯਾ ਇੰਗਲਿਸ਼ ਦੇਖੋ। ਫੋਨ ਵਿੱਚੋਂ ਈ ਪੜ੍ਹਾ ਸਕਦੇ ਹੋ, ਯੂਟੂਬ ਵਗੈਰਾ ਈ
ਅੱਛਾ ਮਤਲਬ ਤੁਸੀਂ ਕੈ ਰਏ ਓਂ ਕਿ ਮੈਂ ਟਿਊਸ਼ਨ ਨਾ ਪਾਵਾਂ। ਵੈਸੇ ਤੁਸੀਂ ਸੁਜੈਸ਼ਨ ਤੇ ਮੈਨੂੰ ਸਈ ਦੇ ਰਏ ਓਂ।
ਹਾਂਜੀ ਟਿਊਸ਼ਨ ਤੁਸੀ ਨਾਇੰਥ, ਟੈਂਠ ਯਾਂ ਪਲੱਸ ਵੰਨ ਯਾ ਪਲੱਸ ਟੂ ਵਿੱਚ ਪਾ ਸਕਦੇ ਹੋ।
ਹਾਂ-ਹਾਂ, ਬਿਲਕੁਲ ਸਈ ਕੈ ਰਏ ਓਂ ਤੁਸੀਂ।
ਕਿਓਂਕਿ ਓ ਬੋਰਡ ਦੀ ਕਲਾਸਾਂ ਹੁੰਦੀਆਂ ਨੇ ਨਾ ਓਥੇ ਲੋੜ ਹੁੰਦੀ ਆ।
ਕਿਉਂਕਿ ਹੁਣ ਜਿਵੇਂ ਹੁਣ ਤੁਸੀਂ ਕਿਹਾ ਨਾ ਵੀ ਹੁਣ ਬੇਸ ਜਿਵੇਂ ਬਣ ਰਿਆ। ਤੇ ਬਣਿਆ ਰਹੇਗਾ ਟਿਊਸ਼ਨ ਜਾਏਗਾ ਤੇ ਸ਼ਾਇਦ ਬੇ ਬੇਸ ਓਦਾ ਘੱਟ ਜੇ ਗਾ ਕਿਉਂਕਿ ਹਾਂ
ਤੁਹਾਡੇ ਬੱਚੇ ਦਾ ਤਰੀਕਾ ਅਲੱਗ ਹੁੰਦਾ ਐ ਪੜ੍ਹਨ ਦਾ ਫਿਰ ਟਿਊਸ਼ਨ ਅਲੱਗ ਆਪਣਾ ਤਰੀਕਾ ਦੇ ਦਿੰਦਾ। ਫਿਰ ਉਹ ਕੰਫਿਊਜ਼ ਹੋ ਜੇ ਗਾ।
ਹਾਂ-ਹਾਂ, ਬਿਲਕੁਲ ਸਹੀ ਕਹਿ ਰੇ ਔ ਤੁਸੀਂ
ਹੋਲੇ।
ਤਾਂ ਹੀ ਮੈਨੂੰ ਕਿਸੇ ਨੇ ਤੁਹਾਡਾ ਰੈਫਰੈਂਸ ਦਿੱਤਾ। ਕਿਸੇ ਨੇ ਮੈਂ ਕਿਹਾ ਚਲ ਮੈਂ ਤੁਹਾਡੇ ਕੋਲ ਪੁੱਛਾਂ ਵੀ ਮੈਂ ਟਿਊਸ਼ਨ ਪਾਵਾਂ ਜਾਂ ਤਾਡੇ ਨਜ਼ਰ ਚ ਕੋਈ ਹੈ ਕਿ ਨਹੀਂ ਐ, ਤੇ ਤਾਂ ਤੁਸੀਂ ਸਲਾਹ ਤੇ ਮੈਨੂੰ ਵਧੀਆ ਦਿੱਤੀ ਐ ਵੀ ਟਿਊਸ਼ਨ ਨਾ ਪਾਓ, ਕਿਉਂਕਿ ਉਹ ਵੀ ਸਾਰੀ ਔ ਮਤਲਬ ਕਿ ਚਾਰ ਕਲਾਸ ਮੇਰੇ ਕੋਲ ਈ ਪੜ੍ਹਿਆ ਸ਼ੁਰੂ ਤੋਂ।
ਉਹ ਤਾਂ ਹੈ, ਹਾਂ ਫਿਰ ਤੁ ਤੁਹਾਡੇ ਕੋਲ ਹੀ ਮਤਲਬ ਵਧੀਆ
ਹਾਂ ਵੈਸੇ, ਸਹੀ ਕਹਿ ਰੇ ਔ ਤੁਸੀਂ।
ਹਾਂਜੀ। ਬਾਕੀ ਟਿਊਸ਼ਨ ਪਾਣਾ ਤਾਂ
ਜਿੱਦਾਂ ਫਿਰ ਤੁਸੀਂ ਕਹਿ ਰੇ ਔ ਨਾ ਵੀ ਉਹ ਐ, ਮਤਲਬ ਕਿ ਦੂਸਰਾ ਹਰਿਆਣਾ ਬੋਰਡ ਨੂੰ ਪੜ੍ਹਾਦੇ ਨੇ। ਫਿਰ ਇਹ ਵੀ ਨੀ ਪਤਾ ਨਾ ਫਿਰ ਸੀ ਬੀ ਐਸੀ ਬੋਰਡ ਨੂੰ ਪੜ੍ਹਾਗੇ। ਜਾਂ ਨਈ ਪੜ੍ਹਾ ਪਾਣਗੇ, ਹਾਂ। ਕਿੳਕਿ ਇਹਦੇ ਸਾਰਾ ਕੁਛ ਨਾ ਮਤਲਬ ਕਿ ਹਿੰ ਇੱਕ ਹਿੰਦੀ-ਹਿੰਦੀ ਵਿੱਚ ਹੈਗੀ ਐ। ਬਾਕੀ ਸਾਰੇ ਸਿਬਜੈਕਟ ਇਹਦੇ ਇੰਗਲਿਸ਼ ਵਿੱਚ ਹੀ ਹੈਗੇ ਐ।
ਜਣਨਾ ਮੈਂ
ਹਾਂ ਹਾਂਜੀ, ਹਾਂ ਹਾਂਜੀ-ਹਾਂਜੀ-ਹਾਂਜੀ। ਤਾਂ ਕੀ ਕਹਿੰਦੇ ਨੇ ਮੈਨੂੰ ਥੋੜ੍ਹਾ ਜਿਹਾ ਨਾ ਡਾਊਟ ਹੁੰਦਾ ਐ ਪਰ ਐ ਕਿ ਮੈਨੂੰ ਆਪਣੇ ਬੇਟੇ ਤੇ ਨਾ‌ ਇੰਨਾ ਹੈਗਾ ਕਿ ਉਹ ਕਰ ਲੈਂਦਾ। ਬਿਲਕੁਲ ਸਹੀ ਕਰਦਾ ਕਰ ਵੀ ਲੈਂਦਾ, ਮੈਂ ਸਿਰਫ ਤੇ ਤਾਂ ਕਹਿ ਰਹੀ ਸੀ ਵੀ ਮੇਰੇ। ਜਿੱਦਾਂ ਟਾਈਮ ਹੁਨ ਘੱਟ ਸ਼ੋਰਟੇਜ ਹੁੰਦੀ ਆ ਨਾ, ਫਿਰ ਮੈਂ ਉਹਨੂੰ ਰਾਤ ਹੀ ਲੈ ਕੇ ਬੈਠਦੀ ਆ ਦੱਸ ਉਹ ਵਜੇ ਨਾਲ ਨਾ ਫੇਰ ਇੱਕ ਡੇਢ ਘੰਟਾ ਮੈਂ ਪੜਾਦੀ ਆ, ਫਿਰ ਸੌਂਦਾ ਰਾਤ ਨੂੰ ਰਾਤ ਨੂੰ ਨਾ। ਹਾਂ ਕਿਉਕਿ ਪੂਰਾ ਦਿਨ ਟਾਈਮ ਈ ਨੀ ਲੱਗਦਾ।
ਹਾਂਜੀ। ਬਾਕੀ ਵੇਖ ਸਕਦੇ ਆ ਤੁਸੀਂ ਬੋਤ ਟਿਊਸ਼ਨ ਨੇ ਬਸ ਥੋੜਾ ਵੇਖਣਾ ਪੈਂਦਾ।
ਹੁਣ ਮੈਂ ਗਈ ਸੀ ਨਾ ਕਿਧਰੇ ਪੁੱਛਣ ਵਾਸਤੇ, ਜਿਵੇ ਹੁਣ ਮੈਂ ਤੁਹਾਨੂੰ ਦੱਸਿਆ ਤੇ ਅਲੱਗ-ਅਲੱਗ ਅਕੈਡਮੀਜ਼ ਬਣਾ ਲਈਆਂ, ਮਤਲਬ ਕਿ ਟੀਚਰਸ ਨੇ ਜਿਹੜੇ ਬੜੇ ਪ੍ਰੋਫੈਸ਼ਨਲ ਪ੍ਰੋਫੈਸਰ ਹੈਗੇ ਨੇ, ਟੀਚਰਸ ਹੈਗੇ ਨੇ। ਤੇ ਉਹ ਹੁਣ ਸਕੂਲਾਂ ਦੀ ਰਿਟਾਇਰ ਹੋ ਚੁੱਕੇ ਨੇ ਤੇ ਸਕੂਲਾਂ ਦੇ। ਜੋਬ ਛੱਡ ਕੇ ਨਾ, ਉਨ੍ਹਾਂ ਨੇ ਟਿਊਸ਼ਨ ਦੀਆ‌ ਅਕੈਡਮੀਆਂ ਖੋਲ ਰੀ ਖੋਲ ਲਿਆ ਨੇ। ਤੇ ਉਹ ਉਹਦੇ ਅਲੱਗ-ਅਲੱਗ ਬੈਚ ਲੱਗਦੇ ਜਿਵੇਂ ਸਵੇਰੇ ਨਾ ਨੌ ਵਜੇ ਤੋਂ ਬੈਚ ਸ਼ੁਰੂ ਹੋ ਜਾਂਦੇ ਨੌ ਚ ਨੌ ਤੋਂ ਬਾਰਾਂ ਕਰਦੇ ਨੇ, ਫਿਰ ਕੀ ਕਹਿੰਦੇ ਨੇ ਫੇਰ ਇੱਕ ਤੋਂ ਅ ਤਿੰਨ ਵਜੇ ਤੱਕ ਕਰਦੇ ਨੇ, ਫਿਰ ਚਾਰ ਵੱਜੇ ਛੇ ਵਜੇ ਤੱਕ ਕਰਦੇ ਐਵੇਂ-ਐਵੇਂ, ਉਹਨਾਂ ਨੇ ਨਾ ਬੈਚ ਬਣਾ ਲਿਆ। ਤੇ ਤੁਸੀਂ ਮੰਨੌਗੇ ਨੀ ਬੱਚੇ ਸਕੂਲ ਚ ਨਹੀਂ ਜਾਂਦੇ ਜਿੰਨਾ ਉਹ ਅਕੈਡਮੀ ਚ ਬੱਚੇ ਹੁੰਦੇ ਨੇ, ਮਤਲਬ ਕਿ। ਇੰਨੀ ਜ਼ਿਆਦਾ ਟਿਊਸ਼ਨਾਂ ਨੇ ਹਾਂ, ਇੰਨਾ ਜ਼ਿਆਦਾ ਇਹਨਾਂ ਨੇ ਟਿਊਸ਼ਨ਼। ਵਾਲਿਆਂ ਨੇ ਡਿਵਲੈਪਮੈਂਟ ਕਰ ਲਈ ਏ ਨਾ।
ਬਸ ਇਹ ਤੇ ਕਰ ਨਾ ਬਈ, ਸਾਡਾ ਬੱਚਾ ਕੋਈ ਫੇਲ ਨੀ ਹੁੰਦਾ ਐ ਨੀ ਹੁੰਦਾ।
ਹਾਂ, ਹਾਂਜੀ- ਹਾਂਜੀ -ਹਾਂਜੀ।
ਹਾਂਜੀ, ਹੋਰ।
ਕਿਉਂਕਿ ਹੁਣ ਦੇਖੋ ਹੁਨ ਸਟੱਡੀ ਨੂੰ ਵੀ ਬੜਾ ਜਿਆਦਾ ਮਹਤਵ ਦੇਣ ਲੱਗ ਗਏ ਨਾ। ਪੜ੍ਹਾਈ ਨੂੰ ਬੌਤ ਜ਼ਿਆਦਾ, ਪੈਲੇ ਨੀ ਕੋਈ ਏਨਾ ਬੰਦਾ ਪੁੱਛਦਾ ਸੀ। ਤੇ ਹੁਣ ਪੜ੍ਹਾਈ ਨੂੰ ਏਨਾ ਜ਼ਿਆਦਾ ਮਹੱਤ ਦੇਣ ਲੱਗ ਗੇਨ ਕਿ ਬੱਚੇ ਤੋਂ ਲੈ ਕੇ, ਤੁਸੀਂ ਵੱਡੇ ਤੱਕ ਵੀ ਹਲੇ ਵੀ ਪੜ੍ਹਦੇ ਪਏ ਲੋਕੀ। ਮੈਂ ਨਾ ਏਕ ਕੰਪਿਊਟਰ ਕੋ, ਕੋਰਸ ਕਰਨਾ ਸੀ। ਤੇ ਮੈਂ ਏਧਰ ਗਈ ਸੀ ਤੁਸੀਂ ਦੇਖਿਆ ਹੋਣਾ ਏ ਜਗਾਦਰੀ ਬੱਸ ਅੱਡੇ ਦੇ ਸਾਹਮਣੇ। ਤੇ ਹਾਂ, ਹਾਂ ਤੇ ਮੈਂ ਓਥੇ ਗਈ ਤੇ ਕੀ ਕੈਣ ਹਾਂ, ਹਾਂ, ਹਾਂ- ਹਾਂਜੀ, ਹਾਂਜੀ, ਹਾਂਜੀ ਓਥੇ ਈ। ਤੇ ਓਨਾਂ ਨੇ ਮੈਨੂੰ ਨਾ ਛੇ ਮੀਨੇ ਦਾ ਡਿਪ ਨਈ ਇੱਕ ਸਾਲ ਦਾ ਡਿਪਲੋਮਾ ਦੱਸਿਆ ਕੰਪਿਊਟਰ ਦਾ ਤੇ ਓਥੇ ਮੈਂ ਦੇ ਖਿਆ ਏਨੇ ਮਤਬ ਕੀ ਮੇਰੇ ਤੋਂ ਬਜ਼ੁਰਗ ਮਲਬ ਕੀ ਓਲਡ ਏਜ ਵਾਲੇ ਬੰਦੇ ਵੀ ਓਥੇ ਸਿੱਖ ਰ‌ਏ ਸੀ ਤੇ ਮੈਂ ਟੀਚਰ ਨੂੰ ਪੁੱਛਿਆ ਮੈਂ ਕਿਆ ਐ ਕਿਉਂ ਬਈ ਐਵੇਂ ਤੇ ਕੈਂਦੇ ਐ ਏਸ ਕਰਕੇ ਕਿ ਐ ਹੋ ਨਾ ਜੋਬ ਤੋਂ ਰਿਟਾਇਰ ਹੋ ਚੁੱਕੇ ਨੇ ਲੋਕੀ ਤੇ ਹੁਣ ਏ ਕੁਛ ਕਰਨਾ ਚਾਂਦੇ ਤੇ ਹੁਣ‌ ਏ ਕੰਪਿਊਟਰ ਸਿੱਖ ਰਏ ਮੈਂ ਕਿਆ ਅੱਛਾ ਵਧੀਆ ਆ।
ਅੱਛਾ ਜੀ।
ਹਾਂ, ਚਲੋ ਠੀਕ ਐ ਭਾਜੀ ਫੇਰ ਨਾ ਮੈਂ ਦੁਬਾਰਾ ਕਾੱਲ ਕਰਾਂਗੀ ਤੁਆਨੂੰ ਥੋੜ੍ਹੀ ਦੇਰ ਤੱਕ।
ਹਾਂਜੀ, ਹਾਂਜੀ ਕਰ ਲੈਣਾ ਸਾਸ਼ਰੀ ਕਾਲ ਜੀ।
ਜੀ ਸਾਸ਼ਰੀ ਕਾਲ।